ਹੈਲੋ,
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
ਵਧੀਆ ਵਧੀਆਂ ਜੀ, ਤੁਸੀਂ ਦੱਸੋ?
ਹੋਰ ਕੀ ਕਰਦੇ? ਹਾਂਜੀ,
ਮੈਂਰੇ ਤਾਂ ਪਿੱਛੇ ਵਾਜ਼ ਬੜੀ ਆ ਰੀ ਐ।
ਹਾਂਜੀ ਬੱਚੇ
ਘਰ ਮੇਰੇ ਉੱਪਰ ਪਤਾ ਨੀ ਕੀ ਕਰ ਰਹੇ ਸੀ।
ਬਸ ਕੁਛ ਨੀ,
ਅੱਛਾ ਅੱਛਾ ਹੋ ਗਿਆ ਲੰਚ? ਨਈ ਲੇਟ ਹੋ ਗਿਆ।
ਹਾਂਜੀ ਬਸ ਲੇਟ ਈ ਹੋ ਗਿਆ ਇਸ ਟਾਈਮ ਈ ਕਰਦੇ ਨੇ।
ਛੁੱਟੀਆਂ ਨੇ ਨਾ ਬੱਚੇ ਲੇਟ ਉੱਠਦੇ ਨੇ ਫੇਰ ਸਾਰਾ ਕੰਮ ਲੇਟ ਈ ਹੁੰਦਾ।
ਨਾਨੀ ਘਰ ਨੀ ਗਏ ਬੱਚੇ ਇਸ ਵਾਰ
ਹਾਜੀ ਉਹ ਨਾਨੀ ਘਰ ਗਏ ਹੋਏ ਨੇ,
ਸੁਣਾਓ?
ਹਾਂਜੀ,
ਠੀਕ ਐ ਜੀ ਠੀਕ ਐ ਉੱਥੇ ਤਾਂ ਵੈਸੇ ਨਾਨੀ ਕਰਦੇ ਵੈਸੇ ਈ ਰਾਜ ਚੱਲਦਾ।
ਹਾਂ ਬਸ ਬਸ ਆਪਣਾ ਰਾਜ ਬਣਾਇਆ ਉਹਨਾਂ ਦੇ ਘਰ ਨਾਲ
ਉਹੀ ਤੇ ਕਹਿ ਰਹੇ, ਨਾਨੀ ਘਰ ਤੇ ਆਪਣਾ ਰਾਜ ਚੱਲਦਾ।
ਹਾਂ।
ਹਾਂਜੀ। ਬਸ ਕੁਛ ਨੀ ਬੈਠੇ ਹੋਏ ਸੀ।
ਅੱਛਾ, ਤੁਸੀਂ ਕਰ ਲਿਆ ਲੰਚ?
ਹਾਂਜੀ ਹੋ ਗਿਆ ਸੀ, ਅੱਜ ਓ ਨਾ ਮੇਰੇ ਬੇਟੇ ਦੀ ਅੱਜ ਤਬੀਅਤ ਥੋੜੀ ਠੀਕ ਨੀ ਸੀ। ਤੇ ਟਮੀ ਵੀ ਡਿਸਟਰਬ ਹੋਇਆ ਪਿਆ ਸੀ, ਬੋ ਜ਼ਿਆਦਾ ਫੇ ਮੰਮਾ ਨੇ ਪੁੱਛਿਆ ਕੀ ਬਣਾਵਾ? ਮੈਂ ਖਿਚੜੀ ਬਣਾਲੋ। ਠੀਕ ਵੀ ਰਹੇਗਾ ਪੇਟ, ਖਾਲੇਗਾ।
ਅੱਛਾ-ਅੱਛਾ।
ਹੋਰ ਦੱਸੋ, ਤੁਸੀਂ ਅੱਜ ਕੀ ਬਣਾਇਆ?
ਅਸੀਂ ਅੱਜ ਬਣਾਈ ਸੀ, ਹਰੀਆਂ-ਤੋਰੀਆਂ। ਹਾਂਜੀ।
ਵਦੀਆ ਆ ਵੀ ਸਬਜ਼ੀਆਂ ਵੀ। ਖਾਣੀਆਂ ਚਾਈਦੀਆਂ, ਸਾਡੇ ਘਰ ਨਾ ਮੈਂ ਮੇਰੀ ਮਦਰ‌ ਇਨ ਲੋਂ ਤੇ ਫਾਦਰ ਇਨ ਲੋਂ ਖਾਂਣੇ ਆਂ। ਹੋਰ ਕੋਈ ਨੀ ਖਾਂਦਾ, ਫੇਰ ਉਨਾਂ ਦੀ ਅਲੱਗ ਸਬਜ਼ੀ ਬਣਦੀ ਐ। ਨਾ ਮੇਰੇ ਹਸਬੈਂਡ, ਨਾ ਮੇਰੇ ਦਿਓਰ ਹਾਂ।
ਅੱਛਾ-ਅੱਛਾ, ਜੁਆਇੰਟ ਫੈਮਲੀ ਤੁਹਾਡੀ?
ਹਾਂਜੀ।
ਅੱਛਾ-ਅੱਛਾ, ਦਿਓਰ ਵੀ ਵਿਆਹਿਆ ਏ।
ਉਨ੍ਹਾ ਦੀ ਉਨ੍ਹਾ ਦਾ ਹੁਣੇ ਹੀ ਹੋਇਆ ਵਿਆਹ, ਸਾਲ ਹੋ ਗਿਆ ਵਿਆਹ ਨੂੰ।
ਅੱਛਾ-ਅੱਛਾ।
ਹਾਂਜੀ, ਤੇ ਦਰਾਣੀ ਖਾ ਲੈਂਦੀ ਆ ਓ ਤਾਂ ਹਰ ਸਬਜ਼ੀ ਖਾ ਲੈਂਦੇ, ਸਾਰੀ ਸਬਜ਼ੀਆਂ ਖਾ ਲੈਂਦੇ ਓ ਵੀ ਹਾਂ, ਬਸ ਏ ਈ ਬੱਚੇ ਨੀ ਖਾਂਦੇ। ਹਾਂ, ਨਾ ਏਨਾ ਨੇ ਘੀਆ ਖਾਣਾ, ਨਾ ਏਨਾਂ ਨੇ ਟੀਂਡੇ ਖਾਣੇ ਹਰੀ ਸਬਜ਼ੀ ਤੇ ਏਨਾਂ ਨੇ ਮੂੰ ਈ ਨੀ ਲਾਣੇ
ਮੂੰ ਈ ਨੀ ਲਾਂਣੇ, ਸਈ ਗੱਲ ਐ।
ਵੱਡੇ ਈ ਨੀ, ਪਾਪਾ ਈ ਨੀ ਖਾਂਦੇ ਤੇ ਫੇਰ
ਬੱਚੇ ਕਿੱਥੋਂ ਖਾਣਗੇ, ਸਹੀ ਗੱਲ ਐ
ਸਾਨੂੰ ਵਦੀਆ ਲੱਗਦੀ ਐ, ਪੈਲੀ ਖਾਂਦੀ ਸੀ ਮੈਂ
ਅੱਛਾ, ਅੱਛਾ, ਅੱਛਾ।
ਹੂੰ, ਵਧੀਆ ਲੱਗਦੀ ਹੁਣ ਖਾ ਲਈ ਦੀ ਏ, ਮਤਲਬ ਅਨਮੈਰਿਡ ਟੈਮ ਨੀ ਅੱਛੀ ਲੱਗਦੀ ਸੀ।
ਤੋਰੀ ਜਦ ਬਣੇ ਨਾ ਤੇ ਫੇਰ ਸਾਡੇ ਘਰ ਨਾ ਪੂਰੀ ਬਣਦੀ ਆ ਨਾਲ
ਅੱਛਾ, ਪੂੜੀ ਬਣਦੀ ਐ।
ਚੂਰੀ-ਚੂਰੀ, ਪਰੋਠੀ ਬਣਾ ਕੇ ਨਾ ਚੂਰੀ
ਅੱਛਾ, ਚੂਰੀ।
ਚੂਰੀ, ਓ ਖਾਂਦੇ ਨੇ ਸਭ ਬੜੇ ਖੁਸ਼ ਹੋ ਕੇ, ਜਿਵੇਂ ਮੇਰੇ ਪਾਪਾ ਵੀ ਮਦਰ ਇਨ ਲੋ ਵੀ, ਮੈਨੂੰ ਵੀ ਆਦਤ ਪੈਗੀ ਨਈ ਤੇ ਪੈਲੇ ਤੇ ਅਸੀਂ ਫੁਲਕਾ ਖਾ ਲਈ ਦਾ ਸੀ ਦੇਸੀ ਘਿਓ ਪਾ ਕੇ, ਪਰ ਹੁਣ ਸਾਡੇ ਘਰ ਚੂਰੀ ਬਣਦੀ ਐ।
ਅੱਛਾ-ਅੱਛਾ, ਸਈ ਐ।
ਹਾਂ, ਬੜੇ ਸਵਾਦ ਨਾ ਖਾਂਦੇ ਨੇ ਮੈਂ ਕਿਆ ਪਤਾ ਨੀ ਕਿਵੇਂ ਖਾਂਦੇ, ਪਰ ਜਦ ਮੈਂ ਵੀ ਖਾਦਾ ਨਾ ਬੜਾ ਅੱਛਾ ਲੱਗਿਆ ਖਾ ਕੇ
ਉਹ ਸਭ ਨੂੰ ਪਸੰਦ ਆਉਂਦੀ ਏ
ਹਾਂ
ਸਭ ਖੁਸ਼ ਹੋ ਕੇ ਖਾਂਦੇ
ਅ ਮਦਰ ਇਨ ਲੌ ਬੜਾ ਕੁਛ ਬਣਾ ਲੈਂਦੇ ਨਾ ਉਹ ਡਿਸ਼ਾਂ ਬੜੀਆਂ ਅੱਛੀਆਂ-ਅੱਛੀਆਂ ਹੁੰਦੀਆਂ ਉਹਨਾਂ ਦੀਆਂ ਹਰ ਦੋ ਦਿਨ ਬਾਅਦ ਜਾਂ ਤਿੰਨ ਦਿਨ ਬਾਅਦ ਹਫ਼ਤੇ ਚ' ਮਤਲਬ ਕਿ ਇੱਕ ਦੋ ਵਾਰੀ ਉਹਨਾ ਨੇ ਭੱਲੇ ਬਣਾਉਣੇ ਆ ਘਰ ਹੀ ਭੱਲਾ ਟਿੱਕੀ ਬਣਾਉਣੀ ਹੈ ਘਰ ਹੀ ਖਾਂਦੇ ਨੇ ਘਰ ਹੀ ਬਣਾ ਕੇ ਸਾਡੇ ਨਾ ਘਰੋਂ ਬਾਹਰ ਦੀ ਚੀਜ਼ ਬੜੀ ਘੱਟ ਆਉਂਦੀ ਹੈ।
ਅੱਛਾ ਵਧੀਆ ਗੱਲ ਏ ਨਾਲ ਖਾਣੀ ਵੀ ਨੀ ਚਾਹੀਦੀ ਇੱਥੇ ਫੇਰ
ਮਿੱਠਾ ਬਣਾਣਾ ਉਹ ਵੀ ਘਰ ਹੀ ਬਣਨਾ ਆਈਸਕ੍ਰੀਮ ਬਣਨੀ ਆ ਉਹ ਵੀ ਘਰ ਹੀ ਬਣਾਉ ਅ ਮਤਲਬ ਕਿ ਮੋਸਟਲੀ ਸਾਡੇ ਘਰ ਚੀਜ਼ਾਂ ਘਰ ਹੀ ਬਣਦੀਆਂ ਨੇ
ਅੱਛਾ ਨਹੀਂ ਸਹੀ ਹੈ ਏ ਵਧੀਆ ਗੱਲ ਏ ਫਿਰ ਮਦਰ ਇਨ ਲੋ ਬਣਾ ਲੈਂਦੇ ਨੇ ਤੇ ਫਿਰ
ਬੜਾ ਮੇਰੀ ਮੰਮੀ ਸੱਸੂ ਮਾਂ ਤੇ ਮੈਂ ਕਿਚਨ ਦੀ ਮੈਨੂੰ ਟੈਂਸ਼ਨ ਨਹੀਂ ਹੈ ਬਿਲਕੁਲ ਵੀ ਮੇਰੀ ਮੰਮਾ ਬੜੇ ਕੁਛ ਬਣਾ ਦਿੰਦੇ
ਅੱਛਾ
ਮੇਰੀ ਦਰਾਨੀ ਆਈ ਏ ਦਰਾਨੀ ਨੂੰ ਨੂੰ ਵੀ ਕੋਈ ਟੈਨਸ਼ਨ ਨਹੀਂ ਹੈ ਵੈਸ ਵੀ ਉਹ ਜੋਬ ਕਰਦੀ ਹੈ ਬੈਂਕ ਵਿਚ ਅਤੇ ਘੱਟ ਹਾਂਜੀ ਉਹ ਬੈਂਕ ਵਿਚ ਜੋਬ ਕਰਦੀ ਏ
ਅੱਛਾ
ਹਾਂ ਉਨੇ ਸਵੇਰੇ ਜਾਣਾ ਸ਼ਾਮੀ ਆਣਾ
ਉਹਨੂੰ ਵੀ ਕਿਚਨ ਦੀ ਕੋਈ ਟੈਨਸ਼ਨ ਨਹੀਂ ਹ ਨਾ ਮੈਨੂੰ ਟੈਂਸ਼ਨ ਏ ਕਿਚਨ ਦੀ ਸੱਚੀ ਹਾਂ-ਹਾਂ-ਹਾਂ ਉਹ ਕੁਛ ਨਾ ਉਹਨਾਂ ਨੂੰ ਸ਼ੋਕ ਹੀ ਬੜਾ ਏ
ਹਾਂ ਸ਼ੌਕ ਕੰਮ ਵੈਸੇ ਵੀ ਸ਼ੌਕ ਨਾਲ ਹੀ ਹੁੰਦੇ ਨੇ ਇਹ ਵਾਲੇ ਇੰਨਾ ਸ਼ੌਂਕ ਨਹੀਂ ਹੁੰਦੇ ਨਹੀਂ ਤਾਂ ਕਿਹਦਾ ਮਨ ਹੀ ਕਰਦਾ ਰਸੋਈ ਚ' ਵੜਨ ਤੇ ਗਰਮੀ
ਵੜਨ ਦਾ ਸਹੀ ਗੱਲ ਏ ਬਿਲਕੁਲ ਸਹੀ ਕਹਿੰਦੇ ਬਟ ਮੇਰੀ ਮੰਮਾ ਨੂੰ ਬਹੁਤ ਵਧ ਸੀਗਾ ਬਹੁਤ
ਅੱਛਾ
ਤੂੰ ਬਣਾ ਮੈ ਪਿਆਰ ਨਾਲ ਖਵਾਉਂਦੇ ਆਪਣੇ ਬੱਚਿਆਂ ਨੂੰ ਹੁਨ ਬੋਲਦੀ ਆਗੀ ਤੇ ਤਾਂ ਵੀ ਆ ਹਜੇ ਵੀ ਘੱਟ ਆ ਰਹੀ ਐ ਠੀਕ ਆਈ ਏ
ਹਾਂਜੀ ਹੁਣ ਹੋਈ ਆ ਸਈ
ਉਹ ਨਾ ਮੇਰਾਂ ਫੋਨ ਥੋੜਾ ਦੂਰ ਹੋ ਗਏ ਸੀ
ਅੱਛਾ ਉਹੀ ਤਾਂ ਹੀ ਨਾ ਹੋਰ ਬੱਚੇ ਠੀਕ ਨੇ
ਫੇਰ ਇੰਜੋਏਮੈਂਟ ਕਰ ਇੰਜੋਏ ਕਰ ਰਹੇ ਹੋ ਤੁਸੀਂ ਪੇ ਕੇ ਆ ਕੇ ਕਿ ਨਹੀਂ ਮੈਂ ਕਿਹਾ ਇੰਜੋਏ ਕਰ ਰਹੇ ਔ ਆ ਕੇ ਪੇਕੇ ਭਾਬੀ ਹੈਨ ਤੁਹਾਡੇ ਭਾਬੀ
ਹਾਂਜੀ- ਹਾਂਜੀ ਮੇਰੇ ਦੋ ਭਾਬੀ ਨੇ ਇੱਕ ਗਏ ਹੋਏ ਨੇ ਪੇਕੇ ਰਹਿਣ ਇਕ ਐਥੇ ਨੇ ਉਹ ਵੀ ਆ ਜਾਣਗੇ ਅਗਲੇ ਹਫ਼ਤੇ
ਮੇਰੀ ਵੀ ਮੇਰੀ ਇੱਕੋ ਭਾਬੀ ਐ ਇੱਕ ਸਿਸਟਰ ਐ। ਸਿਸਟਰ ਵੀ ਲੋਕਲ ਈ ਵਿਆਹੀ ਏ ਨਾਲ ਹੀ ਮੰਮਾ ਦੇ ਤੇ ਭਾਬੀ, ਆਪਣੇ ਪੇਕੇ ਗਈ, ਉਹ ਵੀ ਆ ਜਾਏਗੀ, ਉਹਨੇ ਵੀ ਅਗਲੇ ਹਫ਼ਤੇ, ਤੱਕ ਅੱਜ
ਮ ਅੱਛਾ -ਅੱਛਾ
ਮੈਂ ਕੱਲ੍ਹ, ਸਿਸਟਰ ਦੇ ਘਰ ਹੀ ਸੀਗੀ, ਤਾਡੀ ਪਹਿਲੇ ਗੱਲ ਹੋਈ ਸੀ ਨਾ, ਮੈਂ ਉੱਧਰ ਹੀ ਸੀਗੀ ਸਿਸਟਰ, ਘਰ ਹੀ ਆਪਣੇ ਹਾਂ-ਹਾਂ ਹਾਂ-ਹਾਂ ਨਹੀਂ, ਆ ਗਏ ਸੀ ਰਾਤੀ ਅ ਠੀਕ ਕੀਤਾ ਸੀ। ਉਹਨਾਂ ਘਾਰ ਉਹਨਾਂ ਨੇ ਆਣ ਨਈ ਦਿੱਤਾ, ਫੇਰ ਅ ਸਵੇਰੇ ਹੀ ਆਏ, ਮੋਰਨਿੰਗ ਵਿੱਚ ਚੈਨਾ,
ਅੱਛਾ- ਅੱਛਾ ਹਾਂ ਬੱਚਿਆਂ ਦਾ ਜਿੱਥੇ ਮਨ, ਲੱਗੇ ਦਿੰਦੇ ਨੇ
ਹਾਂ, ਬਸ, ਬਸ, ਬਸ, ਬਸ ਮਤਲਬ ਹਾਂ ਮੇਰੇ ਬੇਟੇ, ਦਾ ਹੀ ਮਨ ਨਈ ਲੱਗ ਰਿਹਾ ਸ ਮੈਂਨੇ, ਗਰ ਨਹੀਂ ਜਾਾਨਾ ਅਭੀ, ਆਜ- ਰਾਤ ਰਹਿ ਕੇ ਕੱਲ, ਸੁਬਾਹ ਚਲੇ ਜਾਏਗੇ ਜਿਵੇਂ ਜਿਵੇਂ ਸਵੇਰ ਚੜੀ, ਮੇਰੀ ਸਿਸਟਰ ਵੀ ਜੋਬ ਕਰਦੀ ਹੈ ਪਾਰਲਰ ਚ, ਜਿਵੇਂ ਸਵੇਰ ਚੜ੍ਹੀ ਮੰਮਾ ਮਾਸੀ ਤੋਂ ਹੈ ਨਹੀਂ, ਹਮ ਭੀ ਚਲਤੇ ਹੈ ਗਰ ਤੇ ਮੈਂ ਸਵੇਰੇ- ਸਵੇਰੇ ਵਾਪਿਸ ਆ ਗਈ ਸੀ, ਮੰਮਾ ਵੱਲ ਹਾਂ।
ਚਾਹ ਬੰਦਿਆ, ਨਾਲ ਏ
ਆਾਂ ਫੇਰ ਉਹੀ ਸੀ ਨਾ, ਮੈਂ ਕਿਹਾ ਤੂੰ-ਤੂੰ ਹੁਣ ਤੂੰ ਜਾਏਂਗੀ ਜੋਬ ਤੇ ਪੂਰਾ ਦਿਨ, ਮੈਂ ਕਿਹਾ ਮੈਂ, ਕੀ ਕਰਾਂਗੀ ਤੇਰੇ ਘਰ ਬੈਠ ਕੇ
ਹਾਂ, ਐ ਇਹ ਤਾਂ ਹੈ
ਪਰ ਐ ਨਈ ਕਿ, ਵਹਿਲੀ ਉਹ ਵੇ ਸਾਡੇ, ਨਹੀਂ ਹਲੇ ਹੁਣੇ ਛੇ ਮਹੀਨੇ ਹੋਏ, ਉਹਦੇ ਵਿਆਹ ਨੂੰ
ਅੱਛਾ, ਹੁਣੇ ਹੋਇਆ, ਹਾਂਜੀ ਤੁਸੀਂ ਦੱਸਿਆ ਸੀ।
ਹਾ ਛੇ ਹਾਂਜੀ, ਛੇ ਮਹੀਨੇ ਹੋਏ ਆ
ਅੱਛਾ- ਅੱਛਾ ਪਹਿਲੇ ਸਿੱਖਿਆ ਦਾ ਹੋਣਾ, ਪਾਰਲਰ ਦਾ
ਉਹਨੇ ਬ- ਬੜਾ ਟਾਈਮ ਕੀਤਾ, ਉਹਨੂੰ ਅੱਠ ਸਾਲ ਹੋ ਗਏ, ਨੌ ਸਾਲ ਉਹਨੇ, ਸਿੱਖਿਆ ਨਹੀਂ ਸੀ। ਉਹ ਅਹ ਸ਼ੌਕ ਤੁਸੀ ਲੇ-ਲੋ ਏ ਘਰ ਈ, ਕਰਦੀ ਰਹਿੰਦੀ ਸੀ। ਜਿੱਦਾਂ ਦੇ ਮੇਰੇ ਮੈਨੂੰ ਲੈ ਕੇ ਬੈਠ ਗਈ, ਪਾਪਾ- ਮੰਮਾ ਨੂੰ ਲੈ ਕੇ, ਬਹਿ ਗਈ। ਫਿਰ, ਉਹ ਕੀ ਕਹਿੰਦੇ ਨੇ ਇੱਕ ਪਾਰਲਰ ਸੀ। ਜਿੱਥੋਂ ਮੈਂ, ਤਿਆਰ ਹੋਈ ਸੀ। ਆਪਣੇ ਵਿਆਹ 'ਤੇ ਤੇ ਉੱਥੇ, ਉਹਨੇ ਜਿਹੜਾ ਇੰਟਰਵਿਊ, ਦੇ ਕੇ ਆਈ ਆਪਣਾ ਥੋੜਾ ਟਰਾਇਲ, ਦੇ ਕੇ ਆਈ ਉਹ ਨੂੰ ਪਸੰਦ ਆ ਗਿਆ, ਫੇਰ ਉਥੇ ਕਰ-ਕਰ ਕੇ ਏਹਦਾ ਹੱਥ ਖੁਲ ਗਿਆ, ਸਿੱਖਿਆ ਨੀ ਇਨੇ
ਹੂੰ- ਹੂੰ ਹਾਂ ਸ਼ੌਕ ਹੋਏ ਤੇ ਫੇਰ, ਆਪਣੇ- ਆਪ ਝਾਕਾ ਨਈ ਆਂਦਾ, ਫੇਰ ਬੰਦਾ ਸ਼ੌਕ ਨਾਲ ਕਰ ਲੈਂਦਾ ਅੱਛਾ
ਅੱਠ- ਨੋ ਸਾਲ ਹੋ ਗਏ ਨੇ ਕਰਦੇ ਹੋਏ ਕੰਮ, ਹੁਣ ਤਾਂ ਪੂਰੀ ਪ੍ਰੋਫੈਸ਼ਨਲ, ਹੋ ਗਈ ਆ
ਸਹੀ ਏ
ਸੈਲਫ ਮੇਕਅਪ, ਵੀ ਕਰ ਲੈਂਦੀ ਐ, ਬਾਹਰ ਦੇ ਮੇਕਅਪ ਵੀ ਕਰ ਲੈਂਦੀ ਐ, ਡਿਊਟੀ ਦਾ ਵੀ ਸਾਰਾ, ਕਰ ਲੈਂਦੀ ਐ
ਅੱਛਾ-ਅੱਛਾ
ਜਿਹ, ਸਗਾਈ ਤੇ ਖੁਦ, ਤਿਆਰ ਹੋਈ
ਹਾਂਜੀ।
ਆਪਣੀ ਸਗਾਈ 'ਤੇ, ਮੈਂ ਕਿਹਾ, ਖੁਦ ਹੀ ਤਿਆਰ ਹੋਈ ਸੀ
ਅੱਛਾ, ਸਹੀ ਏ
ਬਾਕੀ ਹੁਣ ਗਈ ਸੀ ਜਦ ਸਹੁਰਿਆਂ ਘਰ ਗਈ ਆ ਉਹਨਾਂ ਨੇ ਪਹਿਲੇ ਓਬਜੈਕਸ਼ਨ ਨੀ ਕੀਤਾ ਸੀ ਓਨੂ ਨ ਓ ਸੀ ਵੀ ਪਤਾ ਨਹੀਂ ਕਰਨ ਦੇਣਗੇ ਕਿ ਨਈ ਪਰ ਉਹਨਾਂ ਨੇ ਕੁਛ ਨਈ ਕਿਹਾ ਕਿਉਂਕਿ ਕਹਿੰਦੇ ਸਵੇਰੇ-ਸਵੇਰੇ ਫ੍ਰੀ ਹੋ ਜੇ, ਕੰਮ ਵਾਲੀਆਂ ਕੰਮ ਕਰ ਜਾਂਦੀਆਂ ਨੇ ਤੇ ਕੱਪੜੇ ਕੈਨਦੀ ਆਟੋਮੈਟਿ ਕ ਮਸ਼ੀਨ ਐ ਪਾਈਦਾ ਤੇ ਕੱਢ ਲਈਦਾ ਤੇ ਕਹਿੰਦੀ ਬਾਕੀ ਫੇਰ ਅ ਰਹਿ ਗਏਆ ਰੋਟੀ-ਪਾਣੀ, ਕਹਿੰਦੀ ਉਹਦੇ ਚ ਅੱਸੀ ਬਿਲਕੁਲ ਫ੍ਰੀ ਹੋਈ ਜਾਂਦਾ ਕੋਈ ਕੰਮ ਹੀ ਨੀ ਹੋਦਾ ਨਈ ਘਰ ਬਹਿ ਕੇ ਕਰਾਂ ਕੀ?
ਨਈ ਸਾਡੇ ਬੱਚਿਆਂ ਨਾਲ ਥੋੜਾ ਹੋ ਜਾਂਦਾ, ਪੀ ਫੇਰ ਨਉਣ 'ਚ ਪੂਰਾ ਦਿਨ ਫ੍ਰੀ ਸਵੇਰੇ ਦੇ ਕੰਮ ਨਿਪਟਾ ਕੇ ਫ੍ਰਰੀ ਹੋ ਜਾਂਦਾ। ਹਾਂਜੀ ਹਾਂ ਸਹੀ ਐ, ਹੁਨਰ ਹੈ ਤੇ ਫੇਰ ਕਰ ਲੈਣਾ ਚਾਹੀਦਾ ਜਿੰਨਾ ਚਿਰ ਹੁੰਦਾ।
ਹਾਂਜੀ ਮਾਮੂ ਕੋ ਲੇ ਜਾ ਮਾਮੂ ਲੇ ਜਾਇਗੇ, ਹਾਂਜੀ ਹੋਰ ਦੱਸੋ ਜੀ?
ਹੋ ਹੋਰ ਵਧੀਆ ਤੁਸੀਂ ਸੁਣਾਓ? ਭਾਬੀ ਕਦੋਂ ਆਣਗੇ ਤੁਹਾਡੇ?
ਮੇਰੇ ਭਾਬੀ ਨੈਕਸਟ ਵੀਕ ਆ ਜਾਣਗੇ। ਉਹਨਾਂ ਦੇ ਐਕਚੁਲੀ ਵਡਾ ਉਹ ਬ੍ਰਦਰ ਦਾ ਬਡੇ ਐ। ਫੇਰ ਉਹ ਕਰਕੇ ਆ ਜਾਂਣਗੇ।
ਹਾਂਜੀ ਉਨੇ ਤੇ ਆ ਜਾਣਾ ਸੀ ਕੱਲ ਸੰਡੇ ਨੂੰ ਪਰ ਫੇਰ ਉਹ ਕਹਿੰਦੀ ਫੇਰ ਓਹ ਮੈਂ ਬੱਡੇ ਕਰਕੇ ਆਊਂਗੀ ਮੈਂ ਕਿਹਾ ਕੋਈ ਗੱਲ ਨਈ ਤੂੰ ਬੱਡੇ ਕਰਕੇ ਆ ਜਾ
ਅੱਛਾ-ਅੱਛਾ ਤੁਸੀਂ ਰਹੋਗੇ ਹੱਲੇ।
ਮੈਂ ਹਜੇ ਹਾਂ ਟਵੰਟੀ ਨਾਈਨ ਤੱਕ ਹਾਂ, ਟਵੰਟੀ ਨਾਈਨ ਥਰਟੀ ਤੱਕ
ਅੱਛਾ-ਅੱਛਾ ਠੀਕ
ਹਾਂ ਚਲੋ ਠੀਕ ਐ ਫੇਰ ਹੈਂ ਕੱਲ ਕਰਦੇ ਆਂ ਫੇਰ ਅਸੀਂ ਗੱਲ